ਹਾਂਜੀ
ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਓ ਜੀ?
ਹਾਂਜੀ ਵਧੀਆ, ਤੁਸੀਂ ਦੱਸੋ?
ਹਾਂਜੀ ਬਸ ਜੀ ਫ੍ਰੀ ਹੋ ਕੇ ਬੈਠੇ।
ਬਸ ਮੈਂ ਵੀ ਫ੍ਰੀ ਬੈਠ ਸੀ ਮੈਂ ਸੋਚਿਆ ਤਾਨੂੰ ਯਾਦ ਈ ਕਰਲਾਂ ਬੜੇ ਚਿਰ ਹੋਗੇ ਗੱਲ ਨੀ ਹੋਈ ਸਾਡੀ।
ਬੋਤ ਵਧੀਆ ਕੀਤਾ ਜੀ।
ਔਰ ਤੁਸੀਂ ਵਿਆਹ ਚ ਗਏ ਸੀ ਆ ਗਏ ਵਿਆਹ ਤੋਂ।
ਹਾਂਜੀ-ਹਾਂਜੀ।
ਵਧੀਆ ਹੋ ਗਿਆ ਵਯਾ ਫੇਰ?
ਹਾਂਜੀ ਵਧੀਆ ਹੋ ਗਿਆ ਜੀ ਬੱਚੇ ਕੋਮ ਆਏ।
ਅੱਛਾ ਚੰਗਾ ਕੀਤਾ ਮੈਂ ਕਹਿ ਰੀ ਸੀ ਗਰਮੀ ਵੇਖੋ ਕਿੰਨੀ ਹੋ ਰੀ ਏ ਹੁਣ ਵੇਖੋ।
ਬਿਲਕੁੱਲ ਜੀ।
ਹੂੰ ਅੱਜ-ਕੱਲ ਤਾਂ ਗਰਮੀ ਵੀ ਇੰਨੀ ਹੋ ਹੋਰੀ ਸੀ ਪੋਲਿਊਸ਼ਨ ਵੀ ਕਿੰਨਾ ਜਾਦਾ ਹੋ ਰਯਾ ਵੇ।
ਬੋਹਤ ਜਾਦਾ ਜੀ। ਗਰਮੀ ਕਰਕੇ ਤੁਸੀ ਦੇਖੋ ਆਪਣਾ ਕਾਰਾਂ ਵਗੈਰਾ ਇੰਨੀਆਂ ਚੱਲ ਰੀਆ ਜਿੱਥੇ ਦੇਖੋ। ਸਕੂਟਰ, ਕਾਰਾਂ ਜੋ ਵੀ ਐ ਏ ਸਾਰਾ ਪ੍ਰਦੂਸ਼ਣ ਈ ਛੱਡਦੇ ਇਸੇ ਕਰਕੇ ਗਰਮੀ ਹੋਰ ਵੱਧਦੀ ਜਾ ਰੀ ਐ।
ਓਈ ਤਾਂ ਐ ਈ ਪ੍ਰਦੂਸ਼ਣ ਕਰਕੇ ਪਾਣੀ ਹੋ ਗਿਆ, ਹਵਾ ਹੋ ਗੀ ਐ ਸਾਰਾ ਕੁੱਝ ਜਿਵੇਂ ਸਾਡੀ ਜ਼ਮੀਨ ਹੋ ਗੀ ਐ ਤੇ ਪੇੜ ਪੋਧੇ ਹੋਗੇ ਸਭ ਖ਼ਰਾਬ ਹੋਰੇ ਨੇ ਏਦੀ ਵਜਾ ਨਾਲ ਸਾਰਾ ਸਿਸਟਮ ਖ਼ਰਾਬ ਹੋਇਆ ਦਾ ਵੇ। ਬੋਹਤ ਜਾਦਾ।
ਜਿਵੇਂ ਆਪਣਾ ਕਈ ਜਗ੍ਹਾ ਤੇ ਖੁਦਾਈਆਂ ਵਗੈਰਾ ਮਿੱਟੀਆਂ ਦਾ ਪ੍ਰਦੂਸ਼ਣ ਹੋ ਰਿਆ ਵੇ। ਪਾਣੀ ਵੀ ਖ਼ਰਾਬ ਹੋ ਰਿਆ ਜੇ ਕਰਕੇ ਜਾਨਵਰ ਵੀ ਦੇਖੋ ਮਰ ਰੇ ਨੇ ਪੀ-ਪੀ ਕੇ।
ਓਹੀ ਤਾਂ ਹਾਂਜੀ ਬਿਲਕੁੱਲ ਜਾਨ ਜਾਨਵਰ ਵੀ ਮਰ ਰੇ ਨੇ ਫ ਕੁਛ ਜਿਨਾਂ ਨੂੰ ਪਾਣੀ ਨੀ ਮਿਲਆ ਓ ਵੈਸੇ ਮਰ ਰੇ ਨੇ ਕੁਛ ਐ ਅ ਗੰਦਾ ਪਾਣੀ ਪੀ ਕੇ ਮਰਦੇ ਵੇ ਨੇ ਪ੍ਰਦੂਸ਼ਣ ਵਾਲਾ।
ਹੋਰ ਵੇਖਲੌ ਗਲੀਆਂ ਚ ਕਾਰਖਾਨੇ ਵੀ ਨੇ ਕਈ ਜਗ੍ਹਾ ਤੇ ਦੇਖੋ ਤੁਸੀਂ
ਖਾਨਿਆ ਨੇ ਤੇ ਜਾ ਅਤ ਚੁੱਕੀ ਦੀ ਕਾਰਖਾਨੇ ਇੰਨੇ-ਇੰਨੇ ਕਾਰਖਾਨੇ ਸਾਡੇ ਵਾਲੀ ਬੜੇ ਕਾਰਖਾਨੇ ਨੇ ਜਿਨਾਂ-ਜਿਨਾਂ ਚ ਪ੍ਰਦੂਸ਼ਣ ਨਿਕਲਦਾ ਧੂੰਏ ਨਿਕਲਦੇ ਨੇ ਏੰਨੇ ਪਤਾ ਨੀ ਕਿਸ-ਕਿਸ ਤਰੀਕੇ ਦੇ ਜੀਵ ਜੀ ਗੈਸਾਂ ਨਿਕਲਦੀਆਂ ਨੇ
ਬਿਲਕੁੱਲ ਜੀ ਸਾਡੇ ਇੱਧਰ ਗਲੀ ਚ ਵੀ ਹੈਗੇ ਨੇ ਬੋਹਤ ਜਾਦਾ ਪ੍ਰਦੂਸ਼ਣ ਹੈਗਾ ਕੀ ਏਦੇ ਚ ਹਜੇ ਬਿਮਾਰੀਆਂ ਈ ਨੇ ਜੀ ਤਾਂ ਫੇਫੜਿਆਂ ਦੇ ਕੈਂਸਰ ਵਗੈਰਾ ਈ ਹੁੰਦੇ ਨੇ ਤੂੜਦੇ ਜੋ ਵੀ ਪ੍ਰਦੂਸ਼ਣ ਹੈ
ਹਾਂਜੀ ਐ ਜਿਵੇਂ ਕਾਰਖਾਨੇ ਹੋਗੇ, ਗੱਡੀਆਂ ਹੋਗੀਆਂ ਸੜਕ ਤੇ ਚਲਦੀ ਹੋਈ ਏਨਾ ਚ ਧੂੰਏ ਨਿਕਲਦੇ ਨੇ ਐ ਜੇ ਐ ਨੋਰਮਲ ਥੋੜਾ ਨਾ ਹੁੰਦੇ ਨੇ ਐਥੇ ਚ ਜ਼ਹਿਰੀਲੀ ਗੈਸ ਸਾਂ ਹੁੰਦੀਆਂ ਨੇ।
ਹਾਂਜੀ-ਹਾਂਜੀ ਦੇਖ ਓਹੀ ਫੇਰ ਸਾਰੇ ਦੇਖੋ ਫੈਲਜੇ ਤੇ ਗਰਮੀ ਜ ਨਾਲ ਵਧੀ ਜਾ ਰੀ ਐ ਬਮਾਰੀਆਂ ਵੀ।
ਸਾਨੂੰ ਫੇਰ ਸਾਹ ਲੈਣ ਚ ਦਿੱਕਤ ਹੁੰਦੀ ਏ ਜਿਦੇ ਕਾਰਨ ਸਾਨੂੰ ਫਿਰ ਅਸਥਮਾ ਵੀ ਹੋ ਜਾਂਦਾ ਸਾਡੇ ਫੇਫੜਿਆਂ ਦੇ ਵਿੱਚ ਕੈਂਸਰ ਹੋ ਜਾਂਦਾ ਏ ਸਾਨੂੰ ਤਾਨੂੰ ਪਤਾ ਅੱਜ-ਕੱਲ ਦੇਖੋ ਆਪਾਂ ਬਾਰ ਜਾਂਣੇ ਆ ਸਾਨੂੰ ਕਾਰ ਆਨੇ ਆ ਅੱਖਾਂ ਚ ਜਲਣ ਹੋਣ ਲੱਗ ਜਾਂਦੀ ਏ ਨਾ।
ਹਾਂਜੀ-ਹਾਂਜੀ।
ਤੇ ਐ ਈ੍ ਤੇ ਹੁੰਦੈ ਪ੍ਰਦੂਸ਼ਣ ਹੁੰਦਾ ਵੀ ਜਿਦੇ ਕਾਰਨ ਸਾਨੂੰ ਖ ਚ ਜਲਣ ਹੁੰਦੀ ਜਿਦੇ ਸਾਨੂੰ ਫਿਰ ਬਿਮਾਰੀਆਂ ਲੱਗ ਜਾਂਦੀਆਂ ਨੇ।
ਬਿਲਕੁਲ-ਬਿਲਕੁੱਲ ਹੁਣ ਦੇਖਲੈ ਨਾ ਬਿਲਕੁੱਲ ਜੀ। ਸਾਨੂੰ ਦੇਖੋ ਕਾਰਾਂ ਵਗੈਰਾ ਵੀ ਇੰਨਿਆ ਤੁਸੀਂ ਦੇਖੋਗੇ ਬਾਰ ਇੱਕ-ਇੱਕ ਵੱਡੀਆਂ-ਵੱਡੀਆਂ ਕਾਰਾਂ ਚ ਇੱਕ ਬੰਦਾ ਸਿਰਫ਼ ਘੁੰਮਦਾ ਪਿਆ ਹੁੰਦਾ।
ਓ ਏਸੀ ਚੱਲਦੇ ਹੁੰਦੇ ਨੇ ਤੂੰਏ ਨੀ
ਹਾਂਜੀ ਬਾਰ ਸਾਰਾ ਆਪਣਾ ਗਰਮੈਸ਼ ਛੱਡਦੇ ਬਿਲਕੁੱਲ ਘਰਾਂ-ਘਰਾਂ ਚ ਦੇਖ ਲਓ ਏਸੀ ਲੱ ਗੇ ਦਿਨ ਅੱਜ-ਕੱਲ, ਆ ਵੀ ਦੇਖਲੋ ਗਰਮ ਹਵਾ ਬਾਰ ਛੱਡੀ ਜਾ ਰੀ ਐ। ਓ ਸਾਰੀ ਓਹੀ, ਇਕੱਠੀ ਪ੍ਰਦੂਸ਼ਣ ਹੋਰੀ ਐ ਗਰਮੀ ਦੇ ਨਾਲ ਵੱਧਦੀ ਜਾ ਰੀ ਐ।
ਹਾਂਜੀ ਆ ਹੁਣ, ਐਹ ਵੇਖਲੋ ਜਿਵੇ ਨਾਲ
ਹਾਂਜੀ
ਨਾਲੇ ਹੁੰਦੇ ਨਾਲੇ ਕਚਰੇ ਪਏ ਹੁੰਦੇ ਨੇ ਤੇ, ਉਹ 'ਚ ਗੰਦੀ ਸਮੈਲ ਆਦੀ ਫਿਰ ਪ੍ਰਦੂਸ਼ਣ ਹੋ ਜਾਂਦਾ ਵੇ।
ਬਿਲਕੁਲ ਜੀ ਬਿਲਕੁਲ ਇਸੇ ਕਰਕੇ ਦੇਖ ਲਓ ਪਾਣੀ ਵੀ ਆਪਣੇ, ਹਾਂਜੀ। ਕਈ ਵਾਰ ਦੇਖੇ ਹੋਣਗੇ ਤੁਸੀਂ ਪਾਣੀ ਵੀ ਕਿੰਨਾ ਖਾਰਾ, ਗੰਦਾ ਆਦਾ ਏ।
ਹਾਂਜੀ ਉਹੀ ਤਾਂ ਬਿਲਕੁਲ, ਉਹ ਵੀ ਪ ਪਾਣੀ ਖ਼ਰਾਬ ਉਹੀ ਤੇ ਸਿਕ ਆਹ ਜਿਹੜੀ ਜ਼ਹਿਰੀਲਾ ਗੈਸ ਜ਼ਹਿਰੀਲੀ ਗੈਸਾਂ ਹੁੰਦੀਆਂ ਨੇ, ਐਹ ਪਾਣੀ ਦੇ ਵਿੱਚ ਮਿਕਸ ਹੋ ਜਾਂਦੀਆਂ ਏ ਬੰਦਾ ਪੀਏ ਤੇ ਫਿਰ ਬਿਮਾਰ ਪੈ ਜੈ ਕਦੇ ਢਿੱਡ 'ਚ ਇਨਫੈਕਸ਼ਨ ਹੋ ਰੇ ਨੇ, ਕਦੀ ਕਿਹੜੀ ਬਿਮਾਰੀਆਂ ਹੋ ਰਹੀਆਂ ਨੇ ਫੇ
ਹਾਂਜੀ ਐ ਗੰਦਾ ਪਾਣੀ ਕਈ ਵਾਰ ਦੇਖ ਲਓ, ਪੀਲੀਏ ਵਗੈਰਾ ਦੀ ਸ਼ਿਕਾਇਤ ਹੋ ਜਾਂਦੀ ਇਸੇ ਨਾਂਲ ਹੀ।
ਹੂੰ ਹੇਜਾ ਹੋ ਜਾਂਦਾ ਬੰਦੇ ਨੂੰ ਡਾਇਰੀਆ ਹੋ ਜਾਂਦਾ ਐ। ਪੀਲੀਆ ਵੀ ਹੋ ਜਾਂਦਾ ਵਾਂ ਇਹਦੇ ਨਾਲ ਬਹੁਤ ਸਾਰੇ ਬਿਮਾਰੀ ਹੋ ਜਾਂਦੀ। ਜੋ ਬੰਦੇ ਨੂੰ ਅੰਦਰ ਹੀ ਅੰਦਰ ਖਾ ਜਾਂਦੀ ਏ ਪਤਾ ਨੀ ਲੱਗਦੀਆਂ ਜਿਹਦੇ ਨਾਲ ਇਨਸਾਨ ਵੀ ਆਹਾ ਇਨਸਾਨ ਪੀਂਦਾ ਇਨਸਾਨ ਤੇ ਚਲੋ ਬਿਮਾਰ ਪੈ ਜਾਂਦਾ ਵੇ ਕੋਈ ਇਨਸਾਨ ਨੂੰ ਪਤਾ ਲੱਗ ਵੇ ਤੋਂ, ਇਹ ਇਲਾਜ ਕਰ ਲਗਦਾ ਵੇ ਜਿਹੜੇ ਇੰਨੇ ਸਾਰੇ ਜੀਵ-ਜੰਤੂ ਹੈਗੇ ਨੇ ਉਹਨਾਂ ਦਾ ਕੌਣ ਏ ਉਸ ਵਿਚਾਰੇ ਪਾਣੀ ਪੀ ਕੇ ਫਿਰ ਉਹ ਵੀ ਬਿਮਾਰ ਪੈ ਜਾਂਦੇ ਫਿਰ ਕਿਤੇ ਤਾਂ ਮਾਰੀ ਈ ਜਾਂਦੇ ਨੇ।
ਹਾਂਜੀ-ਹਾਂਜੀ, ਕਈ ਜਾਨਵਰ ਮੈਂ ਦੇਖਿਆ ਮਰ ਔਰ ਦੇਖੋ ਪੇੜ ਵਗੈਰਾ ਵੀ ਕੱਟ ਦਿੰਦੇ ਨੇ। ਜਿਹੇ ਨਾਲ ਚਲੋ ਥੋੜ੍ਹੀ ਬਹੁਤੀ ਹਵਾ ਆਣੀ ਹੈਗੀ ਐ ਹੁਣ ਕੁਛ ਕੋਈ ਪੇੜ ਕਿੱਥੇ ਨੀ ਏ ਬਹੁਤ ਘੱਟ ਪੇੜ
ਉਹ ਹਾਂਜੀ ਉਹ ਜਿਹੜੇ ਬੱਚੇ ਦੇ ਨੇ ਉਹ ਸਾਰੇ ਸੁੱਖ ਸਾੜ ਗੇ ਨੇ।
ਬਸ ਜੀ।
ਬਹੁਤ ਜ਼ਿਆਦਾ ਖ਼ਰਾਬ ਹੋਇਆ ਦਾ ਮਾਹੌਲ। ਇੰਨੇ ਕਾਰਖਾਨੇ ਬਣਾਏ ਦੇ ਨੇ ਪਤਾ ਨੀ ਕੋਈ ਮਤਲਬ ਹੀ ਨੀ ਹੈਗਾ ਕਿ ਇੰਨੇ ਉਹਵੇ ਨਿਕਲਦੇ ਵੀ ਨੀ ਕਦੀ-ਕੀ ਕਦੀ ਕੀ ਇਹ ਗੈਸ ਨੋਰਮਲ ਥੋੜਾ ਨਾ ਹੁੰਦ ਤੇ, ਇਹਨਾਂ ਦੇ ਕਾਰਖਾਨੇ ਧੂੰਏ ਜੇੜੇ ਹੁੰਦੇ ਨੇ।
ਬਿਲਕੁਲ ਜੀ ਇਹ ਸਾਰੀ ਦੇਖੋ ਫੇਫੜਿਆਂ ਦੀ ਬਿਮਾਰੀਆਂ ਨੇ।
ਹੋਰ ਬੰਦੇ ਨੂੰ ਕੈਂਸਰ ਹੋ ਜਾਂਦਾ ਐ ਕੈਂਸਰ ਕੋਈ ਛੋਟੀ ਬਿਮਾਰੀ ਹੁੰਦੀ। ਕਿੰਨੀ ਵੱਡੀ ਬਿਮਾਰੀ ਹੁੰਦੀ ਐ ਕੈਂਸਰ ਬੰਦੇ ਦੀ ਜਾਨ ਚਲੀ ਜਾਂਦੀ ਐ।
ਹਾਂਜੀ ਐਹ ਤੇ ਹੈ ਬਾਕੀ ਇਹਨ ਨੂੰ ਚਾਹੀਦਾ ਨਾ ਗਲੀਆਂ ਵਗੈਰਾ ਥੋੜਾ ਘੱਟ ਹੀ ਹੋਵੇ। ਅੱਜ-ਕੱਲ੍ਹ ਦੇਖੋ ਗਲੀ 'ਚ ਦੋ-ਦੋ, ਤਿੰਨ-ਤਿੰਨ ਇਕੱਠੇ ਹੁੰਦੇ ਨੇ।
ਹਾਂਜੀ ਸਹੀ ਗਾ ਹਾਂ ਐ ਇਹ ਤਾਂ ਹੈਗਾ ਈ। ਤੁਹਾਡੇ ਸਾਈਡ ਜ਼ਿਆਦਾ ਨੇ ਮਤਲਬ ਕੀ ਇੱਕ ਗਲੀ 'ਚ ਦੋ-ਦੋ ਕਾਰਖਾਨੇ ਤਿੰਨ ਤਿੰਨ ਕਾਰਖਾਨੇ ਅੱਜ-ਕਲ ਤਾਂ ਹਰ ਕੋਈ ਕਾਰਖਾਨਾ ਖੋਲ ਰਿਹਾ ਹਰ ਕੋਈ ਕਾਰ
ਬਿਲਕੁਲ ਜੀ ਬਿਲਕੁਲ ਕਿਉਂਕਿ ਪਹਿਲੇ ਹੈਗਾ ਸੀ ਦੇਖੋ ਕਈ ਬਹੁਤਾਂ 'ਚੋਂ ਇੱਕ ਅੱਧ ਕ ਕਾਰਖਾਨੇ ਹੁੰਦੇ ਸੀ ਕਾਫੀ ਜਣੇ ਉੱਧਰ ਕੰਮ ਕਰਦੇ ਸੀ। ਹੁਣ ਜਿਹਨੂੰ ਦੇਖਲੋ ਆਪਣਾ ਹੀ ਕੰਮ ਪਾਏ ਦਾ ਕਾਰਖਾਨੇ
ਹਾਂ ਆ ਸਹੀ ਗੱਲ ਐ। ਉਹ ਜਿਹਦੇ ਕਾਰਨ ਉਹਨਾਂ ਨੂੰ ਐਹ ਨੀ ਪਤਾ ਕਿ, ਪ੍ਰਦੂਸ਼ਣ ਕਿੰਨਾ ਹੁੰਦਾ ਵਏ।
ਬਸ ਜੀ ਬਹੁਤ ਜ਼ਿਆਦਾ ਵਧਦਾ ਕਈਆਂ ਦੇ ਕਿੱਥੇ ਦੇਖੋ ਰੋਕ ਵੀ ਹੈਗੀ ਨੇ ਦੇਖੋਗੇ ਨਾ ਤੁਸੀਂ ਵੀ, ਚਲਾਨ ਨੀ, ਦਿੰਦੇ ਜੀ ਕਾਰਖਾਨੇ, ਹਾਂਜੀ। ਕਿਉਂਕਿ ਐਹ ਇਨਸਾਨ ਦੀ ਕੋਈ ਵੈਲਊ ਨਹੀ ਹੈ ਵੀ, ਇੱਥੇ ਇੰਡੀਆ 'ਚ ਬਿਲਕੁਲ ਵੀ।
ਚਲਤੇ ਤਾਂ ਕੋਈ ਬੰਦੇ ਨੂੰ ਫ਼ਰਕ ਨੀ ਪੈਂਦਾ, ਐ ਉਹੀ ਤਾਂ ਏਹ ਤੇ- ਫੇਰ ਵੀ ਪ੍ਰਦੂਸ਼ਣ ਹੁੰਦਾ ਵਾ, ਇੱਧਰ ਤਾਂ।
ਹਾਂਜੀ ਅੱਛਾ ਦਿੱਲੀ 'ਚ ਦੇਖ ਲੋ ਉੱਧਰ ਵੀ ਕਿੰਨਾ ਪ੍ਰਦੂਸ਼ਣ ਹੈ, ਬਹੁਤ
ਹੂੰ ਵੇਖਲੋ ਪ੍ਰਦੂਸ਼ਣ ਦੀ ਗੱਲ ਕਰ ਰੇ ਆ ਆਪਾਂ ਦੇਖੋ ਹਵਾ 'ਚ ਵੀ ਪ੍ਰਦੂਸ਼ਣ ਏ। ਪਾਣੀ ਪਿਓ ਪਾਣੀ ਚ ਪ੍ਰਦੂਸ਼ਣ ਹੈ। ਇਹ ਜਿ ਧਰਤੀ ਹੈ, ਧਰਤੀ ਜਿਹੜੀ ਮਿੱਟੀ ਹੈਗੀ ਧਰਤੀ ਵਾਲੋ, ਸਾਡੀ ਜ਼ਮੀਨ ਜਿਹੜੀ ਹੈਗੀ ਹੈਗੀ ਏ, ਇਹਦੀ ਮਿੱਟੀ ਹੈਗੀ ਐ ਇਹਦੇ ਚ ਕਿੰਨਾ ਕਚਰਾ ਹੁੰਦਾ। ਕਿੰਨਾ ਗੰਦਗੀ ਹੁੰਦੀ ਹੈ। ਉਹਦੇ ਚ ਪ੍ਰਦੂਸ਼ਣ ਵੀ ਵੇਖ ਲੋ ਤੁਸੀਂ ਔ ਫੇਰ ਉਸ ਤੋਂ ਬਾਅਦ ਪਰ ਐ ਵੇਖਲੋ ਤੁਹਾਨੂੰ ਉਹ ਮਿਊਜ਼ਿਕ ਹੁੰਦਾ ਹੈ। ਉਹਦੇ ਵਿੱਚ ਵੀ ਇੰਝ ਹੀ ਹੁੰਦਾ ਬੰਦੇ ਬਹਿਰੇ ਹੋ ਜਾਂਦੇ ਨੇ ਤੇ ਤੇ ਲਾੳਗ ਲਾਉਂਦੇ ਨੇ
ਹਾਂਜੀ।
ਇਂਨੀ ਤੇਜ਼ ਆਵਾਜ਼ ਚ
ਉਹ ਵੇਖੀ ਖੇਤੀਬਾੜੀ ਵਗੈਰਾ, ਉਹ ਚਲਦੇ ਹੈਗੇ ਨੇ ਜਨਰੇਟਰ ਵਗੈਰਾ ਦੇਖੋ ਕਿੰਨੀ ਪ੍ਰਦੂਸ਼ਣ ਹੈ ਉਸ ਵਿੱਚ ਕਿੰਨਾ ਧੂੰਆਂ ਨਿਕਲਦਾ ਜਦੋਂ ਚੱਲਦਾ ਐ।
ਮਸ਼ੀਨਾਂ ਦਾ ਸ਼ੋਰ ਵੇਖਲੋ ਕੁਛ ਵੀ ਵੇਖਲੋ, ਹਰ ਇਕ ਚੀਜ਼ ਚ ਅੱਜ ਕੱਲ ਬੜਾ ਪ੍ਰਦੂਸ਼ਣ ਹੋ ਗਿਆ। ਬਹੁਤ ਜ਼ਿਆਦਾ ਜੀ। ਦੀ ਵਜਾ ਨਾਲ ਇਨਸਾਨਾਂ ਨੂੰ ਤੈ ਹੈ ਹੀ ਹੈ, ਜਾਨਵਰਾਂ ਨੂੰ
ਜਾਨਵਰ ਵੀ ਪਰੇਸ਼ਾਨ ਨੇ।
ਹੂੰ ਹਜੇ ਅਸੀਂ ਆਪਾਂ ਚਲੋ ਵੱਡੇ ਹੈਗੇ ਆ ਛੋਟੇ ਬੱਚੇ ਅੱਜ ਕੱਲ ਜਨਰੇਸ਼ਨ ਹਜੇ ਪੈਦਾ ਹੋ ਰਹੀ ਹੈ। ਉਹਨਾਂ ਦੇ ਟਾਈਮ ਤੇ ਪਤਾ ਨੀ ਕੀ ਹੋਏ।
ਹਾਲੇ ਦੇਖੋ, ਹੋਰ ਵੱਧ ਰਹੀਆਂ ਹਨ।
ਉਹੀ ਤਾਂ ਫੇਰ, ਉਸ ਟਾਈਮ ਤੇ ਕੀ ਹੋਏਗਾ।
ਹਾਂਜੀ ਹੁਣ ਦੁਪਾਰੀਆਂ ਦੇਖੋ ਮਸ਼ੀਨਾਂ ਚਲਦੀਆਂ ਪਈਆਂ ਨੇ, ਟਰੱਕ ਚੱਲਦੇ ਪਏ ਨੇ ਇੰਨੇ- ਇੰਨੇ। ਜਿਹਦੇ ਕਾਰਨ ਪ੍ਰਦੂਸ਼ਣ ਹੋਰ ਵੀ ਹੁੰਦਾ ਹੈਗਾ।
ਹੂੰ ਤੇ ਇਹ ਵੱਧ ਹੀ ਰਿਹਾ ਵੇ ਇਹਦੀ ਕੋਈ ਰੋਕਥਾਮ ਨੀ ਹੈਗੀ। ਹਾਜੀ ਜੇ ਅਸੀਂ ਕਿਸੇ ਬੰਦੇ ਨੇ ਇਹ ਚੀਜ਼ ਦਾ ਕੋਈ ਸੋਲਿਊਸ਼ਨ ਨਿਕਾਲਣਾ ਚਾਹੀਦਾ ਸਰਕਾਰ ਨੂੰ।
ਹਾਂਜੀ, ਜਿਵੇਂ ਦੇਖਲੋ ਆਪਣਾ ਦੀਵਾਲੀ ਤੇ ਦੇਖਲੋ ਕਿੰਨਾ ਹੋ ਜਾਂਦਾ ਵੇ। ਜਿਵੇਂ ਪਟਾਕੇ ਵਗੈਰਾ ਮੋਟੇ-ਮੋਟੇ ਬੰਬ ਚਲਾਉਂਦੇ ਆ ਕਿੰਨਾ ਹੀ ਪ੍- ਧੂੰਆਂ ਲੱਗਦਾ ਜਦੋਂ- ਜਦੋਂ ਵਜਾਉਂਦੇ ਹੈਗੇ ਨੇ।
ਸਰਕਾਰ ਨੇ ਵੀ ਵੇਖੋ ਮਨਾ ਕੀਤਾ ਸੀ। ਪਟਾਕੇ ਜਲਾਨ ਸੀ ਪਰ ਬਜਾਣ ਬਜਾ ਵਾਲੇ ਫੇਰ ਵਜਾਦੇ ਦੇ ਨੇ ਤੁਸੀਂ ਦੀਵਾਲੀ ਚ ਤੋ, ਤੁਸੀਂ ਦੀਵਾਲੀ ਵਿੱਚ ਕਿਸੇ ਦਾ ਵਿਆਹ ਹੋਵੇ ਤੇ ਫੇਰ ਵੱਜਣ ਲਗ ਜਾਦੇਂਣ।
ਹਾਂਜੀ-ਹਾਂਜੀ, ਹੁਣ ਤੇ ਐ ਰਿਵਾਜ਼ ਹੀ ਕਰਤਾ। ਤੇ ਜਿਵੇਂ ਪਹਿਲੇ ਹੁੰਦਾ ਸੀ, ਚਲੋ ਸਿਰਫ਼ 'ਦੀਵਾਲੀ'ਤੋਂ ਥੋੜੇ- ਬਹੁਤੇ ਵੱਜਣੇ। ਹੈਨਾ, ਤੇ ਹੁਣ ਦੇਖਲਓ ਕੋਈ ਵਿਆਹ ਹੋਇਆ, ਕੋਈ ਬੱਚਾ ਹੋਇਆ, ਕੋਈ ਜੰਮਿਆ ਕੁੱਛ ਵੀ ਹੈਗਾ ਨਾ ਇਹਨਾਂ ਨੇ ਵਜਾਣੇ। ਵਜਾਣੇ ਹੀ ਵਜਾਣੇ ਹੁੰਦੇ ਨੇ ਹੁਣ ਤੇ ਰਿਵਾਜ਼ ਹੀ ਬਣ ਗਿਆ।
ਬਿਲਕੁਲ ਜੀ।
ਬੰਬ ਬੁੰਬ ਵਜਾਂਦੇ ਈ ਰੈਂਦੇ ਨੇ ਏ ਤਾਂ
ਔਰ ਬੰਬ ਵੀ ਦੇਖਲੋ ਕਿੰਨੇ ਮੋਟੇ-ਮੋਟੇ ਹੁਨ ਬਨਾਂਦੇ ਜੇ ਇੰਨੇ-ਇੰਨੇ ਧੂੰਏ ਨਿਕਲਦੇ ਨੇ।
ਓਈ ਤਾਂ ਹੁਨ ਐਹ ਚਲੋ ਛੱਡੋ ਓ ਬਾਹਰ ਦੇਖਲੋ ਵਿਦੇਸ਼ਾਂ ਚ ਜੇੜੀਆਂ ਜੰਗਾਂ ਹੁੰਦੀ ਰੈਂਦੀਆਂ ਨੇ। ਓਥੇ ਫੇਰ ਇੰਨੀ ਲੜਾਈ ਹੁੰਦੀ ਐ ਬੰਬ ਵਿਸਫੋਟ ਹੁੰਦੇ ਨੇ ਫਿਰ ਤਾਂ ਪ੍ਰਦੂਸ਼ਣ ਹੁੰਦਾ ਇੰਨਾਂ-
ਬਿਲਕੁਲ ਜੀ।
ਬੰਦਾ ਕਿਸੇ ਪਾਸੇ ਜੀਅ ਸਕਦਾ ਹੋਵੇ ਕਿ ਸਕੂਨ ਨਾਲ ਕਿੱਦਰ ਵੀ ਨੀ।
ਜਿੱਥੇ ਮਰਜੀ ਦੇਖਲੋ ਜਿਸ ਟੈਮ ਜਿ ਜਿੱਥੇ ਮਰਜ਼ੀ ਚੱਲੇ ਜਾਓ ਤੁਸੀਂ ਬਸ ਚੱਲ ਰਈ ਐ।
ਊਂ ਹੂੰ ਬਾਰ ਦੀ ਕੁਝ ਕੁਛ ਸਿਟੀ ਹੈਗੀ ਨੇ ਜਿਦੇ ਚ ਬਾਰ ਦੇ ਅਲੱਗ ਈ ਜੇੜੇ ਹੁੰਦੇ ਨੇ ਓਦਰ ਨਈ ਐ ਕੋਈ-ਕੋਈ ਹੈਗੀ ਏ ਇਕਦਮ
ਨਈ ਓਨਾਂ ਨੇ ਨਾ ਜਦ ਬਾਲ ਚ ਖੜ ਕੇ ਦੇਖੇ ਪੇੜ ਪੌਦੇ ਬਹੁ ਜ਼ਾਦਾ ਨੇ ਲਗਾਏ ਦੇ ਨੇ। ਦੇਖੇਆ ਕਈ ਵੀਡੀਓਜ਼ ਵਗੈਰਾ ਤੁਸੀਂ ਦੇਖੇਆ ਕਿੰਨੇ ਸਾਰੇ ਪੇੜ ਵਗੈਰਾ ਘਾਸ ਹੁੰਦੇ ਹੈਗੇ ਨੇ ਸਾਰੀ ਵਦੀਆ ਈ ਹਵਾ ਦੇ ਰਈ ਐ ਨਾ ਓਦਰ ਕਾਰਖਾਨੇ ਦੇਖੋ ਹੁੰਦੇ ਈ ਨਈ ਕੁਝ ਹੋਰ ਈ ਕੰਮ ਹੁੰਦਾ ਓਦਰ
ਸਏ ਗੱਲ ਏ ਤਾਂ ਸਰਕਾਰ ਨੂੰ ਵੇਖਨਾ ਚਈਦਾ ਜੇ ਕਾਰਖਾਨੇ ਹੈਗੇ ਤਾਂ ਕੋਈ ਸਲਿਊਸ਼ਨ ਸਾਮਨਾ ਚਈਦੈ ਸਰਕਾਰ ਨੂੰ ਤਾਂ।
ਇੱਕ ਅਲੱਗ ਜਗ੍ਹਾ ਤੇ ਬਨਨਾ ਚਈਦਾ ਜੀ ਐ ਗਲੀਆਂ ਵਗੈਰਾ ਦੇਖੋ ਰੋ ਤੇ ਹੈ ਫਿਰ ਵੀ ਐ
ਮੰਨਦੇ ਨੀ ਹੈਗੇ ਸਈ ਗੱਲ ਐ ਜਿਵੇਂ ਓਹੀ ਤੇ ਮੈਂ ਕਿਆ ਤਾਨੂ ਕੈ ਰਈਆਂ ਜੇ ਦਿਵਾਲੀ ਤੇ ਪਟਾਖੇ ਨੂੰ ਮਨਾ ਕਰਦੇ ਬੰਦੇ ਫੇਰ ਵੀ ਜਲਾਂਦੇ ਨੇ ਤੇ ਬੇਸ਼ ਰਮਾਂਗੂ ਤੁਸੀਂ ਐਹ ਵੇਖਲੋ ਛੋਟੇ ਬੱਚੇ ਨੇ ਜਾਨਵਰ ਨੇ ਐ ਪਿੱਛੇ ਪਏ ਜੀ ਫੋ ਫਾਈਵ ਜੀ ਵਾਲਾ ਸੀ ਓ ਚਲੇਆ ਸੀ ਨਾ ਜਿਦੇ ਕਾਰਨ ਚਿੜੀਆਂ ਮਰਦੀਆਂ ਨੀ ਸੀ ਬਹੁ ਜ਼ਾਦਾ ਓ ਵੀ ਤਾਂ ਇੱਕ ਤਰੀਕੇ ਨਾਲ ਪ੍ਰਦੂਸ਼ਣ ਈ ਸੀ ਓਦੇ ਚ ਅਜੀਬ ਅਜੀਵਿਕ ਤਰੰਗਾਂ ਉੱਠਦੀਆਂ ਸੀ ਤੇ ਬਚਾਰੇ ਜਾਨਵਰ ਮਰਦੇ ਵੀ ਕਿਦੇ ਨਾਲ ਓਦੇ ਤੇ ਪਿਕਚਰ ਵੀ ਆਈ ਸੀ ਇੱਕ ਹੈਨਾ ਮੂਵੀ ਆਈ ਸੀ।
ਸੀਗੀ ਹਾਂਜੀ ਸ਼ਾਹਰੁਖ ਦੀ, ਅਕਸ਼ੇ ਕੁਮਾਰ ਦੀ ਸੀਗੀ ਹਾਂ-ਹਾਂ। ਜ਼ੀਰੋ ਪੁਐਂਟ ਤੂੰ ਪਤਾ ਨੀ ਏਦਾਂ ਸੀ
ਹਾਂ ਟੂ ਪੁਆਇੰਟ ਜੀਰੋ ਕਰਗੀ ਸੀ ਬੰਦੇ ਵੀ ਓ ਬੰ ਤੈਨੂੰ ਓ ਮੂਵੀ ਵੇਖ ਕੇ ਵੀ ਨੀ ਅਕਲ ਆਈ।
ਨਾ ਜੀ ਓਨਾਂ ਨੇ ਤਾਂ ਤਾਂਹੀ ਮੂਵੀ ਦਿੱਤੀ ਐ ਚਲੋ ਥੋੜ੍ਹਾ ਦੇਖ ਕੇ ਸਮਝਣ ਬੰਦੇ, ਹਾਂ। ਲੇਕਿਨ ਇਸ ਟੈਮ ਕੋਈ ਨੀ ਸਮਝਣ ਵਾਲਾ ਹੈਗਾ ਜੀ।
ਸਈ ਗੱਲ ਐ ਔ ਕਿਸੇ ਨੂੰ ਸਮਝਾਓ ਤੋ ਓ ਪੁੱਠਾ ਖਾਨ ਨੂੰ ਪਏ ਬੰ
ਅਹਾਂ ਬਿਲਕੁਲ ਜੀ ਕੋਈ ਵੀ ਨੀ ਗੱਲ ਕਰ ਸਕਦਾ ਜੀ।
ਸਈ ਗੱਲ ਐ। ਐਂ ਹੋਰ ਦੱਸੋ ਤੁਸੀ।
ਹੂੰ ਬਸ ਜੀ ਵਧੀਆ ਚ ਲਗਾਣਾ ਸੀ ਘਰ ਚੱਕਰ ਆਏ, ਹੂੰ ਚਲੋ ਹੂੰ ਠੀਕ ਐ ਜੀ ਫੇਰ ਕਰਾਂਗੇ ਹੁਨ ਤਾਡੇ ਨਾਲ, ਸਸ ਰੀ ਕਾਲ ਜੀ।